ਹੈਲੋ, ਸਤਿ ਸ਼੍ਰੀ ਅਕਾਲ ਜੀ ਹਾਂਜੀ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ?
ਸਾਡਾ ਅੱਜ ਦਾ ਟੋਪਿਕ ਹੈਗਾ ਫੂਡ।
ਠੀਕ ਹੈ ਜੀ ਠੀਕ ਹੈ ਜੀ ਹਾਂਜੀ। ਅੱਜ ਤੁਸੀਂ ਸਵੇਰੇ ਕੀ ਭੋਜਨ 'ਚ ਕੀ ਖਾਧਾ ਸੀ ਜੀ?
ਅਸੀਂ ਚੀਸ਼ ਚਿਲੀ ਬਣਾਇਆ ਸੀ।
ਅੱਛਾ ਜੀ ਹੋਰ?
ਪਨੀਰ ਪਿਆ ਸੀ ਮੰਮਾ ਕਹਿੰਦਾ ਚੀਜ਼ ਚਿੱਲੀ ਬਣਾ ਲਾ ਕਰਨ ਮੈਂ ਬਣਾ ਲਿਆ ਸੀ ਫਿਰ। ਹਾਂਜੀ।
ਅੱਛਾ ਜੀ।
ਪਹਿਲੇ ਪਨੀਰ ਨੂੰ ਥੋੜਾ ਜਿਹਾ ਰੋਸਟ ਕਰਕੇ
ਹਾਂਜੀ।
ਫੇਰ ਮਤਲਬ ਫੇਰ ਪਿਆਜ ਮੈਂ ਤੜਕਾ ਤੂੜਕਾ ਕੱਟ ਲਿਆ। ਪਿਆ ਪਿਆਜ ਤੇ ਸ਼ਿਮਲਾ ਮਿਰਚ ਕੱਟ ਕੱਟ ਕੇ। ਲੰਬੀਆਂ ਲੰਬੀਆਂ ਫੇਰ ਪਨੀਰ ਵੀ ਉਸੇ ਸਾਈਜ਼ ਦਾ ਕੱਟ ਲਿਆ ਫੇਰ ਉਹ ਬਣਾ ਲਿਆ।
ਅੱਛਾ ਜੀ।
ਚੀਜ਼ ਚਿਲੀ ਨਾਲ ਫੁਲਕੇ ਲਾ ਲਏ।
ਅੱਛਾ ਫੁਲਕੇ ਵੀ ਤੁਸੀਂ ਬਣਾਏ ਸੀ?
ਨਹੀਂ ਨਹੀਂ ਫੁਲਕੇ ਮੰਮਾ ਲਾਏ।
ਠੀਕ ਹੈ ਸਬਜ਼ੀ ਦਾ ਤੁਹਾਨੂੰ ਸ਼ੌਕ ਹੈ ਨਾ ਪਨੀਰ ਪਨੂੰਰ ਬਣਾਉਣ ਦਾ ਮੈਗੀ ਵਗੈਰਾ ਬਣਾ ਲੈ ਮੈਗੀ ਵੀ ਬਣਾ ਲੈਂਦੇ ਹੋ?
ਹਾਂਜੀ ਹਾਂਜੀ ਮੈਗੀ ਬਣਾ ਲਈ ਸੀ
ਮੈਗੀ ਕਿੱਦਾਂ ਬਣਾਉਂਦੇ
ਮੈਗੀ ਮੈਂ ਜ਼ਿਆਦਾ ਤਰ ਜਿਆਦਾਤਰ ਸਿੰਪਲ ਹੀ ਖਾਂਦਾ ਜਾਂ ਦੂਜੀ ਨਹੀਂ ਖਾਂਦਾ ਤੜਕੇ ਆਲੀ ਨਹੀਂ ਕਦੀ ਖਾਧੀ ਤੜਕੇ ਵਾਲੀ ਬਾਹਰ ਜਦੋਂ ਆਪਾਂ ਘੁੰਮਣ ਫਿਰਨ ਜਦੋਂ ਆਪਾਂ ਘੁੰਮਣ ਫਿਰਨ ਜਾਈਦਾ ਨਾ
ਹਾਂਜੀ
ਹਾਂਜੀ ਤਦੋਂ ਖਾਧੀ ਆਪਾਂ ਜਦੋਂ ਡਲੇ ਚ ਗਏ ਸੀ ਤਦੋਂ ਖਾਧੀ ਉੱਥੇ ਪਹਾੜੀ ਇਲਾਕੇ ਚ ਹਾਂ ਤਦੋ ਉੱਪਰ ਹੀ ਜਾ ਕੇ ਨਾ ਉਥ ਹੋਰ ਮੈਂ ਅ ਦਾਲ ਵੀ ਬਣਾ ਲੈਂਦੇ ਆ ਚੋਲ ਵੀ ਬਣਾ ਲਈ ਦੇ ਹੈ ਕੜੀ ਵੀ ਬਣਾ ਲਈ ਦੀ ਹੈ ਤੇ ਵੈ ਵੈਜ ਵੀ ਨੋਨ ਵੈਜ ਵੀ ਬਣਾ ਲੀ ਕਿਹੜੀ ਮਾ ਛੋਲਿਆਂ ਦੀ
ਹਾਂਜੀ
ਮ ਮਾ ਜਿਦ੍ਹੇ ਦਾਲ ਪਹਿਲਾਂ ਕੁੱਕਰ ਚ ਪਾ ਕੇ ਧੋਲੀ ਦਾ ਠੀਕ ਹੈ ਫੇਿਰ ਦੋ ਦੋ ਤਿੰਨ ਪਾਣੀਆਂ ਸਾਫ਼ ਪਾਣੀ ਚ ਕੱਢ ਕੇ ਦਾਲ ਨੂੰ ਫੇਿਰ ਉਹਦੇ ਵਿੱਚ ਥੋੜ੍ਹੀ ਜਿਹੀ ਹਲਦੀ ਤੇ ਲੂਣ ਪਾ ਦੇਣਾ ਤੇ ਥੋੜ੍ਹਾ ਜਿਆ ਤੇਲ ਪਾਉਣਾ
ਠੀਕ ਹੈ।
ਕੇ ਤੇ ਫਿਰ ਚਾਰ ਪੰਜ ਸੀਟੀਆਂ ਲਵਾ ਕੇ
ਹਾਂਜੀ।
ਤੇ ਫੇਰ ਉੱਨੀ ਦਿਨ ਆਪਾਂ ਮੈਂ ਪਿਆਜ ਤੇ ਟਮਾਟਰ ਤੇ ਜੇ ਮਿਰਚ ਥੋੜੀ ਪਾਈ ਦੀ ਹਰੀ ਮਿਰਚ ਅਦਰਕ ਹੋ ਗਿਆ ਇਹ ਸਾਰਾ ਕੁਛ ਕੱਟ ਲੀਦੈ ਫਿਰ ਉਸ ਤੋਂ ਬਾਅਦ ਕੜ ਇਕ ਕੜਾਹੀ ਦੂਜੀ ਕੜਾਹੀ ਰੱਖੀ ਦੀ ਹੈ ਇੱਕ ਪਾਸੇ ਕੁੱਕਰ ਨੂੰ ਸਿਟੀ ਲੱਗਦੀ ਦੂਜੇ ਪਾਸੇ ਕੜਾਹੀ ਰੱਖ ਕੇ ਉਹ ਚ ਥੋੜਾ ਤੇਲ ਪਾਣੈ ਫਿਰ ਉਹ ਚ ਥੋੜ੍ਹਾ ਲੱਸਣ ਜੀਰਾ ਪਾ ਕੇ ਲੱਸਣ ਤੇ ਅਦਰਕ ਥੋੜਾ, ਥੋੜ੍ਹਾ ਪਾ ਦੇਣੈ। ਜਿੰਨਾ ਕਟਿੲ ਫਿਰ, ਫਿਰ ਉਸ ਤੋਂ ਬਾਅਦ ਪਿਆਜ਼ ਪਾ ਦੇਣੈ ਫ ਪਿਆਜ਼ ਥੋੜਾ, ਥੋੜਾ ਬਰਾਊਨ ਹੋਗੇ ਫਿਰ ਉਹ ਪਾ ਦੇਣੇ ਅਦਰਕ ਫ ਅਦਰਕ ਦੇ ਨਾਲ ਹੀ ਮਿਰਚਾ ਹਾਂਜੀ ਫੇਰ ਉਸਤੋ ਉਸਤੋ ਲੂਣ ਦਾਲ ਦੇ ਹਿਸਾਬ ਨਾਲ ਦੇਖ ਜੋ ਜਿੰਨਾ ਪਾਣਾ ਉਸ ਹਿਸਾਬ ਨਾਲ ਪਾਲੀ ਦੈ ਲੂਣ ਮਿਰਚ ਮਸਾਲਾ ਹਮ
ਠੀਕ ਹੈ।
ਉਹ ਨਾਲ ਚੋਲ ਵੀ ਬਣਾਏ ਸੀ ਕੱਲ ਹਾਂਜੀ ਚੋਲ ਮੈਂ ਪਹਿਲਾਂ ਇੱਕ ਅ ਸਿੰਪਲ ਬਣਾਏ ਸੀ।
ਅੱਛਾ ਜੀ।
ਪਹਿਲਾਂ ਮੈਂ ਘੰਟਾ ਇੱਕ ਰੱਖ ਦਿੱਤੇ ਭਿੳ ਕੇ
ਹਾਂਜੀ।
ਹਾਂਜੀ ਫੇਰ ਉਹ ਫਿਰ ਚੋਲ ਨਾਲੇ ਉੱਨੀ ਦਿਨ ਫਿਰ ਮੈਂ ਦੁੱਧ, ਦੁੱਧ ਲੈ ਆਏ ਸੀ। ਦੂਜੇ ਪਿੰਡ ਲੈਣ ਜਾਈਦਾ ਨਾ ਦੁੱਧ ਲਿਆਈ ਫਿਰ ਮੈਂ ਓਨੀ ਦੇਰ ਮੈਂ ਕਿਹਾ ਮੰਮਾ ਓਨੀ ਦੇਰ ਭਿੱਜੇ ਰਹਿਣ ਦੋ। ਫਿਰ ਮੈਂ ਆ ਕੇ ਮੈਂ ਪਾਣੀ ਰੱਖਿਆ ਗੈਸ ਤੇ ਗੈਸ ਵਿ ਜਦੋਂ ਉਬਾਲ ਆਇਆ। ਫਿਰ ਉਹਦੇ ਵਿੱਚ ਚੌਲ ਪਾ ਦਿੱਤੇ ਤੇ ਫਿਰ ਚੋਲ ਪਾ ਕੇ ਫਿਰ ਉਹਨਾਂ ਨੂੰ ਜ ਕੱਢਿਆ ਫਿਰ ਉਹ ਚੌਲ ਫੁਲ ਕੇ ਬੜੇ ਵਧੀਆ ਬਣੇ ਕੱਲੇ, ਕੱਲੇ ਚੌਲ ਬਣੇ ਨਾਲ।
ਅੱਛਾ ਜੀ।
ਹਾਂਜੀ ਨਾਲ ਦਾਲ ਬਣਾਈ ਸੀ ੳਦੇ ਨਾਲ ਖਾਧੀ।
ਕਿਆ ਠੀਕ ਹੈ।
ਹੋਰ ਤੁੂੰਂਹੀ ਪਾਸਤਾ ਬਨਾ ਲੈਂਦੇ। ਹ
ਨਹੀਂ ਪਾਸਤਾ ਨਹੀਂ ਅਸੀਂ ਖਾਂਦੇ ਮਕਰੋਨੀ ਬਣਾ ਲਈ ਦੀ ਹੈ।
ਮਕਰੋਨੀ, ਮਕਰੋਨੀ ਦਸ ਦੋ ਕਿੱਦਾਂ ਬਣਾਈ ਦਾ
ਮਕਰੋਨੀ ਅਸੀਂ ਸਿੰਪਲ ਤਰੀਕੇ ਨਾਲ ਹੀ ਬਣਾਨੇ ਆ ਜਿਵੇਂ ਆਪਾਂ ਲੰਬੇ ਲੰਮੇ ਪਿਆਜ਼ ਕੱਟ ਲੈਣੇ ਹੈ। ਵਿਚ ਸ਼ਿਮਲਾ ਮਿਰਚ ਪਾ ਲੈਣੀ ਐ ਮਰੋ ਮਕਰੋਨੀ ਨੂੰ ਪਹਿਲਾਂ ਬੋਆਇਲ ਕਰ ਲੈਣੈ। ਉਬਾਲ ਕੇ ਤੇ ਉਹਨੂੰ ਉਬਲੇ ਪਾਣੀ 'ਚੋਂ ਕੱਢ ਕੇ ਧੋ ਲੈਣੀ ਹੈ ਸੁਕਾ ਚੰਗੀ ਤਰਾਂ ਕਰ ਲੈਣੀਆਂ ਸਹੀ ਸ ਜਿਵੇਂ ਸੁੱਕ ਜਾਵੇ ਚੰਗੀ ਤਰਾ ਨਾ। ਪਾਣੀ ਨਿਕਲ ਜਾਵੇ ਫਿਰ ਆਪਾਂ ਥੋੜ੍ਹਾ ਜਿਹਾ ਉਹਦਾ ਤੜਕਾ ਸ਼ਿਮਲਾ ਮਿਰਚ ਪਿਆਜ ਪਾ ਕੇ ਤੜ ਪੱਕਾ ਬਣਾ ਲੈਣਾ ਵਧੀਆ ਜਿਹਾ ਕੱਚਾ ਪੱਕਾ ਜਿਹਾ। ਤੇ ਫਿਰ ਉਹਦੇ 'ਚ ਮਕਰੋਨੀ ਪਾ ਕੇ ਆਪਣੇ ਜਿਹੜੇ ਘਰ ਵਾਲੇ ਘਰੇਲੂ ਮਸਾਲੇ ਹੁੰਦੇੇ ਆ ਸਾਰੇ ਉ ਪਾ ਲੈਣੇ ਬੇਸਿਕ ਜੇ ਲੋੜ ਅਨੁਸਾਰ ਜਿੰਨਾ ਕੋਲ ਖਾਂਨੇ ਆਂ ਹੈਨਾ ਉਸ ਹਿਸਾਬ ਨਾਲ ਮਰਚ ਮਸਾਲਾ ਪਾ ਕੇ ਤੇ ਬਸ ਕਰਕੇ ਤੇ ਬਨਾਈ ਦੀ, ਹਾਂਜੀ।
ਠੀਕ ਐ
ਹੋਰ
ਮੈਂ ਮੈਂ ਪਾਸਤਾ ਬਣਾ ਲੈਂਨਾ
ਕਿਆ ਬਣਾਂਦੇ ਹੋ ਜੀ
ਹਾਂਜੀ
ਕਿਸ ਤਰ੍ਹਾਂ ਬਣਾਂਦੇ, ਕਿਸ ਤਰ੍ਹਾਂ ਬਣਾਂਦੇ?
ਮੈਂ ਜਿੱਦਾਂ ਪੇ ਪੇਲਾਂ ਆਪਾਂ ਪਾਣੀ ਜੇੜਾ ਲੈਣਾ ਪਾਣੀ ਨੂੰ ਬੋਇਲ ਕਰ ਦੇਣਾ ਫ ਜਦੋਂ ਉ ਪਾਣਾ ਨਾ ਕੇਂਦੇ ਪਾਸਤਾ ਓਦੇ ਵਿੱਚ ਥੋੜ੍ਹਾ ਲੂਣ ਪਾ ਦੇਣਾ ਜੇੜਾ ਉਦਾ ਹੁੰਦਾ ਨਾ ਤੇ ਉਹ ਸਾਰਾ ਨਿਕਲ ਜਾਂਦਾ ਪੇ
ਹਾਂਜੀ ਹਾਂਜੀ ਹਾਂਜੀ।
ਅਵ ਅਵ ਹੋਏ ਨਾ ਉਨੀ ਦੇਰ ਨੂੰ ਆਪਾਂ ਮਸਾਲੇ ਮਸੂਲੇ ਤਿਆਰੀ ਕਰ ਲੀਤਿ ਜਦ ਤੇ ਮੈਂ ਕਿਆ ਹੁੰਦਾ ਪਿਆਜ, ਪਿਆਜ ਚੁੱਪੀ ਲੰਬੇ ਲੰਬੇ ਕੱਟੀ ਦੇ
ਹਾਂਜੀ,
ਸ਼ਿਮਲਾ ਮਿਰਚ ਕੱਟੀ ਦੀ ਠੀਕ ਹੈ ਤੇ ਇੱਕ ਕ ਕੁਛ ਵੀ ਆਪਾਂ ਲੈ ਸਕਦੇ ਜ ਕਈ ਲੋਕੀ ਗਾਜੇ ਗੁੱਜੇ ਗਾਲ ਜਾਂਦੇ ਵਿੱਚ ਹਾਂ ਤੇ, ਹਾਂਜੀ
ਕੁਛ ਵੀ ਪਾ ਸਕਦੇ ਹ ਵੈਜ਼ੀਟੇਬਲ ਕੋਈ ਵੀ ਸਬਜ਼ੀਆਂ ਸਾਰੀਆਂ ਪਾਏ ਜਾਨਦੀਆ
ਹਾਂਜੀ, ਫੇਰ ਉਨੀ ਦੇਰ ਨੂੰ ਔ ਹੋ ਜਾਂਦੇ ਫੇਰ ਉਹਨੂੰ ਠੰਡੇ ਪਾਣੀ ਚ ਧੋਇ ਤੇ ਪਾਣੀ ਠੰਡਾ ਕੱਢਕੇ ਨਾ ਟੂਟੀ ਦਾ ਉਨੀ ਦੇਰ ਫੇਰ ਜੇੜਾ ਆਪਾਂ ਉਹ 'ਚ ਰੱਖੀ ਦਾ ਫੇਰ ਉਹ 'ਚ ਦੇ ਦਾ ਹੱਥ ਫੇਰੀ ਦਾ ਉ ਕੱਲਾ ਕੱਲਾ ਪੀਸ ਕਰ ਦੋ। ਫਿਰ ਉਸ ਤੋਂ ਬਾਅਦ ਕੜਾਈ ਲੈ ਕੇ ਕੜਾਈ ਚ ਆਪਾਂ ਜਦ ਤ ਮੈਂ ਉੱਚੀ ਬਨਾਨਾ ਹੁੰਨਾ ਕੇਂਦੇ ਘਿਓ ਤੇ ਫੇਰ ਉਦੇ ਵਿੱਚ ਥੋੜ੍ਹਾ ਜੀਰਾ ਪਾ ਕੇ ਥੋੜਾ ਲਸਣ ਪਾ ਕੇ ਤੇ ਫਿਰ ਉਸ ਤੋਂ ਬਾਅਦ, ਉਸ ਤੋਂ ਬਾਅਦ
ਹਾਂਜੀ, ਸਾਰੇਸ ਮਿਕਸ ਕਾੱਰ ਲੈਂਨਾ।
ਹਾਂਜੀ, ਨਈ ਫਿਰ ਉਸ ਤੋ ਉਸ ਤੋ ਬਾਦ ਪੇਆਜ ਪਾਕੇ ਫਿਰ ਸ਼ਿਮਲਾ ਮਿਰਚ ਪਾਕੇ, ਫਿਰ ਉਸ ਤੋ
ਹੋਸ ਵਗੈਰਾ ਵੀ ਪਾਂਦੇ ਓ।
ਹਾਂਜੀ, ਗ੍ਰੀਨ ਚਿੱਲੀ ਸੋਸ ਪਾਈ ਦੀ, ਟਮਾਟੋ ਸੋਸ ਪਾਈ ਦੀ।
ਠੀਕ ਐ, ਫੇਰ ਓਦੇ ਨਾਲ ਟੇਸਟ ਵੀ ਵਦੀਆ ਹੋ ਜਾਂਦਾ ਨਾ।
ਹਾਂਜੀ, ਥੋੜਾ‌ ਵਿਨੀਗਰ ਪਾਲੀ ਦਾ
ਹਾਂਜੀ, ‌ ਹਾਂਜੀ‌ ਵਿਨੀਗਰ ਨਾਲ ਕੱਲਾ-ਕੱਲਾ ਹੋ ਜਾਂਦਾ ਫੇਰ
ਹਾਂਜੀ
ਤੇ ਹੁਨ ਤੁਸੀਂ ਰਾਤ ਨੂੰ ਖਾਨੇ ਚ ਕੀ ਬਨਾਏਆ। ਹਾਂਜੀ, ਮੈਂ ਕੇਆ ਰਾਤ ਨੂੰ ਖਾਣੇ ਚ ਕੀ ਬਨਾਏਆ ਤੁਸੀਂ, ਰਾਤ ਨੂੰ ਕੀ ਬਨਾਂਦੇ ਹੁੰਦੇ ਓ। ਜਿਵੇਂ ਅਸੀਂ ਤੇ ਰਾਤ ਨੂੰ ਦਾਲ ਈ ਜੈਦਾ ਬਨਾਈ ਦੀ ਐ।
ਮੈਂ ਕੇਆ ਅਸੀ ਤੇ ਜਿਵੇਂ ਰਾਤ ਨੂੰ ਜੈਦਾਤਰ ਦਾਲ ਈ ਬਨਾਨੇ ਆ, ਤੁਸੀਂ ਕੀ ਰਾਤ ਨੂੰ ਬਣਾਂਦੇ ਓ ਖਾਨ ਚ ਡੀਨਰ ਚ
ਜੈਦਾਤਰ ਰਾਤ ਨੂੰ ਤਰੀ ਆਲੀ ਚੀਜ਼ ਈ ਖਾਈਦੀ ਜਿਦਾਂ ਹੁਨ ਆਪਾਂ ਦੇਖਨੇ ਆਂ ਆਲੂ‌, ਆਲੂ, ਆਲੂ ਮਟਰ ਬਨਾਏ ਨੇ।
ਠੀਕ ਐ, ਅੱਛਾ ਜੀ। ਓਈ ਨਾ ਰਾਤ ਨੂੰ ਥੋੜੀ ਜਿਦਾਂ ਤਰੀ ਵਾਲੀ ਚੀਜ਼ ਹੋਵੇ ਵਦੀਆ ਲੱਗਦੀ, ਅਸੀਂ ਵੀ ਰਾਤ ਨੂੰ ਅਸੀਂ ਵੀ ਹੁਨ ਰਾਤ ਨੂੰ ਦਾਲ ਹੀ ਬਨਾਈ ਐ। ਦਾਲ ਈ ਬਣਾਈ ਦੀ ਐ, ਬਾਕੀ ਖਾਣ ਨੂੰ ਫੇਰ ਥੋੜਾ ਹਲਕਾ ਹੋ ਜਾਂਦਾ ਨਾ। ਸਬਜ਼ੀਆਂ ਫੇਰ ਜੈਦਾ ਪਾਰੀਆਂ ਹੋ ਦੀਆਂ ਦਿਨੇ, ਦਿਨੇ ਖਾਈ ਦੀਆਂ ਸਬਜ਼ੀਆਂ ਰਾਤ ਨੂੰ ਹੀ ਦਾਲ ਈ ਜੈਦਾਤਰ ਬਣਾਈ ਦੀ ਐ।
ਹਾਂਜੀ, ਹਾਂਜੀ ਤਰੀ ਆਲੀ ਸਬਜ਼ੀ ਨਾਲ ਖਾਧੀ ਜਾਂਦੀ, ਸੁੱਕੀ ਨਾਲ ਨੀ ਬੋਤੀ ਦੇਰ ਜੇ ਫੇਰ ਜੇ ਸੁੱਕੀ ਸਬਜ਼ੀ ਬਨਾਈ ਦੀ ਐ। ਨਾਲ, ਨਾਲ ਓਦੇ ਫੇਰ ਦਈਂ ਆਂਦਾ, ਦਈਂ ਆਲਾ ਰੇਤਾ ਬਨਾ ਲੀ ਦਾ।
ਠੀਕ ਐ, ਠੀਕ ਐ। ਅਹੀ ਸਵੇਰੇ ਜੇ ਪਰੋਂਠੇ ਪਰੁੰਠੇ ਬਨਾ ਲਈਦੇ ਐ, ਦੁਪੈਰ ਨੂੰ ਰੋ ਰੋਟੀ ਬਨਾ ਲਈ ਦੀ ਐ, ਕਯੋਂ ਸੁੱਕੀਆਂ ਸਬਜ਼ੀਆਂ ਓਦੀਆਂ ਨਾ ਆੱਜ-ਕਾੱਲ ਪਿੰਡੀਆਂ ਹੋ ਗਈਆਂ ਕਰੇਲੇ ਹੋਗੇ, ਟੀਂਡੇ ਹੋਗੇ। ਆੱਜ-ਕਾੱਲ ਸਾਰੀਆਂ ਸੁੱਕੀਆਂ ਸਬਜ਼ ਆਂਦੀਆਂ ਨੇ ਫੇਰ ਦਿਲ ਕਰਦਾ ਏ, ਕੋਈ ਦਾਲ ਬਨਾਈਏ ਜਾਂ ਦਾਲ ਦੁਲ ਹਨਾ। ਜਾਂ ਰੈਤਾ ਪਾਲੀਏ ਨਾਲ ਜਾਂ ਦਾਲ ਹੋਵੇ ਫੇਰ ਤਾਂ ਈ ਵਦੀਆ ਲੱਗਦਾ ਏ।
ਹਾਂਜੀ, ਹਾਂਜੀ ਵਦੀਆ ਰੈਂਦਾ ਉਦਾ
ਹਾਂਜੀ, ਹਾਂਜੀ ਨਾਲੇ ਟਰਾ ਗਰਮੀ ਬੋਤ ਆ ਨਾ, ਰੈਤਾ ਫੇਰ ਓਦਾਂ ਵੀ ਠੰਡਾ
ਲੱਗਦਾ ਠੰਡਾ, ਠੰਡਾ
ਹਾਂਜੀ, ਤੇ ਤੁਈ ਨੋਨ ਵੈਜ ਖਾ ਲੈਂਦੇ
ਹਾਂਜੀ, ਨਈ ਮੀਟ ਵਗੈਰਾ, ਮੀਟ ਵਗੈਰਾ।
ਹਾਂਜੀ।
ਨਈ ਅਸੀ ਨੀ ਖਾਂਦੇ ਜੀ।
ਨੀ ਘਾੱਰ ਪਰਿਵਾਰ ਚ ਕੋਈ ਵੀ ਨੀ ਖਾਂਦਾ।
ਨੀ ਅਸੀ‌ ਘਾੱਟ ਈ ਬਣਾਨੇ ਆਂ, ਜੇ ਕਿਸੇ ਨੇ ਖਾਣਾ ਬਾਰ ਖਾ ਅਵੇ ਅਹੀਂ ਘਾੱਰ ਨੀ ਬਣਾਂਦੇ।
ਹਾਂਜੀ।
ਹੂੰ।
ਜਿਦਾਂ ਹੁਣ ਅਸੀ ਬਣਾਏਆ ਸੀ, ਤਿੰਨ ਦਿਨ ਪੈਲਾਂ ਬਣਾਏਆ ਸੀ। ਵ ਤਰੀ ਆਲਾ ਅਸੀਂ ਪਹਿਲਾਂ ਜਿਹੜਾ ਚਿਕਨ ਸੀਗਾ ਉਹਨੂੰ ਦੋ ਤਿੰਨ ਵ ਪਾਣੀ ਚੋਂ ਕੱਟ ਕੇ ਉਹਨੂੰ ਥੋੜਾ ਜਿਹਾ ਮਤਲਬ ਕਿ ਲੂਣ ਮਿਰਚ ਮਸਾਲਾ ਲਾ ਕੇ ਉਹਨੂੰ ਰੱਖ ਦਿੱਤਾ ਸੀ
ਅੱਛਾ ਜੀ
ਤੇ ਫੇਿਰ ਉਨੀ ਦਿਨ ਨੂੰ ਆਪਾਂ ਤੜਕੇ ਦਾ ਸਮਾਨ ਕੱਟ ਲਿਆ ਸੀ ਪਿਆਜ਼ ਟਮਾਟਰ ਤੇ ਲਸਣ ਠੀਕ ਹੈ ਇਹ ਸਾਰ ਕੁਛ ਮਿਕਸ ਕਰਕੇ
ਹਾਂਜੀ।
ਤੇ ਉਨੀ ਦੇਰ ਆਪਾ ਫਿਰ ਆਪਾ ਤੜਕੇ ਨੂੰ ਪੈਲਾਂ ਸਿਟੀ ਲਵਾਈ ਤੇ ਫਿਰ ਉਨੀ ਦੇਰ ਨੂੰ ਜੇੜਾ ਚਿਕਨ ਸੀਗਾ ਨਾ ਚਿਕਨ ਚਿਕਨ ਨੂੰ ਫਿਰ ਤੋਂ ਪਾਣੀ ਚ ਧੋਤਾ ਫੇਿਰ ਤੋਂ ਪਾਇਆ ਹਾਂਜੀ ਕੁੱਕਰ ਚ ਫੇਿਰ ਉਸ ਪਾਸ ਇੱਕ ਪਾਸੇ ਗਰਮ ਪਾਣੀ ਰੱਖਿਆ ਸੀ ਉਹ ਪਾਇਆ ਸੀ ਫਿਰ ਉਹਦੇ ਵਿੱਚ
ਸਾਡੇ ਹੀ ਕੋਈ ਵਿਖਦਾਸ ਨ ਬਣਾਉਂਦੇ ਕੋਈ ਆ ਵੀ ਜਾਵੇ ਤੁਹਾਨੂੰ ਕਈਦਾ ਬਾਹਰੋਂ ਖਾ ਲਓ ਵੀ ਹਾਂਜੀ ਹੋਰ ਹੋਰ ਫਿਰ ਸ਼ਾਮ ਦੀ ਚਾਹ ਨਾਲ ਵੀ ਕੁਛ ਬਣਾਉਂਦੇ ਹੋ ਕੋਈ ਸਨੈਕਸ ਵਗੈਰਾ ਜਾਂ ਕੋਈ ਪਕੌੜੇ ਵਗੈਰਾ ਜਾਂ ਕੋਈ ਚੀਜ਼ ਸ਼ਾਮ ਦੀ ਚਾਹ
ਹਾਂਜੀ ਹਾਂਜੀ ਹਾਂਜੀ ਆਪਾਂ ਸ਼ਾਮੀ ਜਿੱਦਾਂ ਮਤਲਬ ਕਈ ਵਾਰ ਬ੍ਰੈਡ ਖਾਲੀ ਦੀ ਕਈ ਵਾਰ ਕਈ ਯਾਰ ਭੂਜਾ ਭਾਈ ਲ ਰੱਖੀ ਤੇ ਬਿਸਕੁਟ ਵੀ ਲਿਆ ਕੇ ਰੱਖੀ ਹੈ
ਹਾਂਜੀ ਬੱਚੇ ਕਹਿ ਦਿੰਦੇ ਹੁੰਦੇ ਆ ਨਾ। ਬੀ ਆਹ ਕਰੋ ਉਹ ਕਰੋ ਬੱਚੇ ਕਹਿ ਦਿੰਦੇ ਏ। ਅੱਜ ਦੇ ਸਾਨੂੰ, ਪਕੌੜੇ ਚਾਹੀਦੇ ਹਾਂਜੀ।
ਹਾਂ